ਸਤਿ ਸ਼੍ਰੀ ਅਕਾਲ ਜੀ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
ਹਾਂਜੀ ਹਾਂਜੀ ਵਧੀਆ ਜੀ ਤੁਸੀਂ ਦੱਸੋ ਕੀ ਹਾਲ ਚਾਲ
ਬਸ ਵਧੀਆ ਹੋਰ ਖਾਣੇ ਖਾਣਾ ਪਾਣੀ ਕਰ ਲਿਆ ਮੈਂ ਕਿਹਾ ਕਰ ਲਿਆ ਲੰਗਰ ਪਾਣੀ
ਹਾਂਜੀ ਹਾਂਜੀ ਬਸ ਹੁਣੇ ਰੋਟੀ ਖਾ ਕੇ ਬੈਠੀ ਸੀਗੀ ਗਰਮੀ ਲੱਗ ਰਹੀ ਸੀ ਤੇ ਗਲੀ ਚ ਸਾਡੇ ਉਹ ਹੈਇਆ ਸੀ ਕੁਲਫ਼ੀ ਵਾਲਾ ਤੇ ਮੈਂ ਕਿਆ ਕਿ ਚਲੋ ਕੁਲਫੀ ਵੀ ਖਾ ਲੈਂਦੀ ਹਾਂ ਗਰਮੀ ਤੇ ਇੰਨੀ ਹੋ ਰਹੀ ਹੈ
ਹਾਂ ਗਰਮੀ ਤੇ ਹੋ ਰਹੀ ਹੈ ਹੋਰ ਘਰ ਚ ਏਸੀ ਸੀ ਲੱਗੇ ਹੈਗੇ ਨਹੀਂ
ਹਾਂਜੀ ਹਾਂਜੀ ਉਹ ਤੇ ਲੱਗਿਆ ਹੋਇਆ ਹੈ ਪਰ ਤੁਹਾਨੂੰ ਪਤਾ ਹੀ ਹੈ ਫੇਰ ਜਦੋਂ ਰਸੋਈ ਚ ਜਾਣਾ ਤੇ ਰਸੋਈ ਚ ਫਿਰ ਤੁਹਾਨੂੰ ਪਤਾ ਰਸੋਈ ਚ ਕਿੱਧਰ ਏ ਸੀ ਹੁੰਦਾ ਹੈ ਰਸੋਈ ਚ ਤਾਂ ਸਾਨੂੰ ਗਰਮੀ ਚ ਖੜਾਉਣਾ ਪੈਂਦਾ ਨਾ
ਹਾਂ ਅੱਛਾ ਮੈਂ ਤੁਹਾਡੇ ਕੋਲੋਂ ਨਾ ਸਲਾਹ ਲੈਣੀ ਸੀ ਛੋਟੀ ਜਿਹੀ-
ਹਾਂਜੀ ਹਾਂਜੀ-
ਲੈ ਸਕ ਨਾ ਮੈਂ ਨਾ- ਸਾਡੇ ਨਾ ਇੱਕ ਆਪਾਂ ਮਕਾਨ ਬਣਾ ਰਹੇ ਸੀ ਤੁਹਾਨੂੰ ਪਤਾ ਹੀ ਐ -
ਜੀ ਜੀ-
ਹਾਂ ਤੇ ਆਪਾਂ ਮਹੂਰਤ ਕਰਨਾ ਕਿਹੜੇ ਮਹੀਨੇ ਰਖੀਏ ਮਹੂਰਤ ਤੇ ਕੀ ਕੀ ਕਿਵੇਂ ਕਰਨਾ ਮੈਨੂੰ ਦੱਸ- ਸੋਚ ਤੁਸੀਂ ਕਿਉਂਕਿ ਫੰਕਸ਼ਨ ਕੀਤੇ ਨਾ ਪਹਿਲੇ-
ਹਾਂ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਜੇ ਤੁਸੀਂ ਮੂਰਤ ਕਰਨਾ ਹੈ ਨਾ- ਗਰਮੀਆਂ ਦੇ ਵਿੱਚ ਤੇ ਬਿਲਕੁਲ ਨਾ ਕਰਨਾ ਆਪਾਂ ਗਰਮੀਆਂ ਦੇ- ਆਪਾਂ ਗਰਮੀਆਂ ਦੇ ਵਿੱਚ ਕੀਤਾ ਸੀ ਤੇ ਨਾ ਸਾਡਾ ਬੁਰਾ ਹਾਲ ਹੋ ਗਿਆ ਸੀ- ਕਿਉਂਕਿ ਪਤਾ ਕਿ ਗਰਮੀਆਂ ਚ ਨਾ ਖਰਚਾ ਬੜਾ ਆ ਜਾਂਦਾ ਹੈ ਕਿ ਸਾਨੂੰ ਫਰਾਟੇ ਲਾਉਣੇ ਪੈਂਦੇ ਹੈ- ਕੂਲਰ ਲਾਣੇ ਪੈਂਦੇ ਹੈ ਤੇ ਉਹਦਾ ਬੜਾ ਖ਼ਰਚਾ ਆਉਂਦਾ ਹੈ ਤੁਸੀਂ ਕੀ ਕਰਨਾ- ਅਹ ਦੀਵਾਲੀ ਤੋਂ ਬਾਅਦ ਰੱਖ ਲੈਣਾ ਜਿਹੜਾ ਤੁਸੀਂ ਦਸੰਬਰ ਦਾ ਮਹੀਨਾ ਹੈ ਨਾ ਉਹਦੇ ਚ ਰੱਖ ਲੈ ਨਾ ਤੁਹਾਨੂੰ ਜਿਹੜਾ ਪਾਣੀ ਦਾ ਖਰਚਾ ਹੈ ਔਰ ਜਿਹੜਾ ਤੁਹਾਡਾ ਕੀ ਕਹਿੰਦੇ ਕੂਲਰ ਦਾ ਹੈਗਾ ਫਰਾਟੇ ਦਾ ਉਹ ਖ਼ਰਚਾ ਤੁਹਾਡਾ ਬਚ ਜਾੇਗਾ
ਹਮ ਹਮ ਬਿਲਕੁਲ ਬਿਲਕੁਲ ਫਿਰ ਅੱਛਾ ਚਲੋ ਦਸੰਬਰ ਚ ਰੱਖ ਲਾਂਗੇ ਮਤਲਬ ਜੀ
ਹਾਂਜੀ-
ਹਾਂ ਤੇ ਫੇਰ ਕੀ ਕੀ ਮਤਲਬ ਕੀ ਕੀ ਖਾਣੇ ਚ ਰੱਖੀਏ ਜੀਵੇ ਤੁਹਾਨੂੰ - ਪਤਾ ਹੀ ਹੋਗਾ ਨਾ ਜਿਵੇਂ ਕਿ ਕੀ ਖਾਂਦੇ ਲੋਕ ਅੱਜ ਕੱਲ੍ਹ ਕਿੰਨੀ ਸਬਜ਼ੀਆਂ ਰੱਖੀਆਂ-
ਹਾਂ ਮਤਲਬ ਪਹਿਲੇ ਤਾਂ ਤੁਸੀਂ ਮੈਨੂੰ ਇਹ ਦੱਸਿਓ ਤੁਸੀਂ ਇੱਕ ਬੰਦੇ ਕਿੰਨੇ ਬੁਲਾਉਣੇ-
ਬੰਦੇ ਆਪਾਂ ਬੁਲਾਉਣੇ ਹੀ ਨੇ ਉਹ ਜਾਣੇਗੇ ਤਿੰਨ ਸੌ ਇੱਕ ਬੰਦਾ ਤੇ ਹੋ ਜਾਏਗਾ-
ਅੱਛਾ ਤਿੰਨ ਸੌ ਬੰਦਾ ਹੋਜਏਗਾ ਅਹ ਆਪਾਂ ਵੀ ਨਾ- ਇੰਨਾ ਹੀ ਬੰਦਾ ਬੁਲਾਇਆ ਸੀ ਮਤਲਬ ਕਿ ਸਾਡਾ ਵੀ ਤਿੰਨ ਸੌ ਸਾਢੇ ਤਿੰਨ ਸੌ ਬੰਦਾ ਹੋ ਗਿਆ ਸੀ- ਤੇ ਮੇਰੇ ਕੋਲ ਪੂਰੀ ਨਾ ਜ ਜਿਹੜੇ ਜਿਹੜੇ ਸਮਾਨ ਆਪਾਂ ਬਣਵਾਇਆ ਸੀਗਾ- ਉਹਦੀ ਪੂਰੀ ਇੱਕ ਸੂਚੀ ਬਣੀ ਹੋਈ ਹੈ- ਤੇ ਉਹ ਮੈਂ ਸਾਰੀ ਤੁਹਾਨੂੰ ਮਤਲਬ ਤੁਸੀਂ ਸਾਡੇ ਇੱਧਰ ਆਓਗੇ ਨਾ ਜਦੋਂ- ਤਾਂ ਮੈਂ ਤੁਹਾਨੂੰ ਦਿਖਾ ਦਾਂਗੀ ਠੀਕ ਹੈ ਆਪਾਂ ਬਥੇਰਾ ਕੁਛ ਬਣਵਾਇਆ ਸੀ ਜਿਹਦੇ ਚ ਮੈਂ ਤੁਹਾਨੂੰ- ਕੁਛ ਚੀਜ਼ਾਂ ਦੇ ਨਾਮ ਦੱਸ ਦਿੰਦੀ ਹਾਂ- ਜਿਵੇਂ ਆਪਾਂ ਬਣਵਾਇਆ ਸੀਗਾ ਆਪਾਂ ਬਣਵਾਇਏ ਸੀ ਇੱਕ ਤਾਂ ਆਪਾਂ ਰਾਜਮਾਂ ਚਾਵਲ ਬਣਵਾਏ ਸੀ- ਠੀਕ ਆ ਸਾਡੇ ਇੱਧਰ ਬੜੇ- ਖੁਸ਼ ਹੋ ਕੇ ਖਾਂਦੇ ਨੇ ਠੀਕ ਹੈ ਇੱਕ ਆਪਾਂ ਦਾਲ ਮੱਖਣੀ ਬਣਾਈ ਸੀਗੀ ਆਪਾਂ- ਚੌਲ ਤੇ ਹੁੰਦੇ ਨੇ ਠੀਕ ਹੈ- ਰਏਤਾ ਪੁਆਇਏ ਸੀ ਆਪਾਂ ਇੱਕ ਮਿੱਠਾ ਸੀਗਾ ਇੱਕ ਨਮਕੀਨ ਆਪਾਂ ਦਹੀਂ ਪੱਲੇ ਰੱਖ- ਤੇ ਆਪਾਂ ਮਿਕਸ ਵੈਜੀਟੇਬਲ ਰਖਵਾਈ ਸੀ ਠੀਕ ਹੈ- ਅਤੇ ਸਾਡੀ ਆਈਸ ਕਰ੍ਰੀਮ ਦੀ ਵੀ ਬੜੀ ਮਤਲਬ ਤੁਹਾਨੂੰ ਦੱਸਿਆ ਮਤਲਬ ਵਰਾਇ- ਮਤਲਬ ਆਪਾਂ ਬਹੁਤ ਤਰੀਕੇ ਦੀ ਆਪਾਂ ਕੁਲਫ਼ੀ ਰੱਖ- ਸੀਗੀ ਇੱਕ ਸਾਡੀ ਤੀਲਾ ਕੁਲਫੀ ਸੀਗੀ ਇੱਕ ਜਿਹੜੀ ਕੱਪ- ਚਾਂਦੀ ਆ ਆਪਾਂ ਉਹ ਰੱਖੀ ਸੀ ਗੋਲਾ ਵੀ ਰੱਖਿਆ ਸੀ ਆਪਾਂ ਤੁਹਾਨੂੰ ਪਤਾ- ਤੁਸੀਂ ਤੁਹਾਡੀ ਮਤਲਬ ਉਹ ਤੁਹਾਡੀ ਇੱਛਾ ਹੈ ਤੁਹਾਡੇ ਤੇ ਨਿਰਭਰ ਕਰਦਾ ਹੈ - ਕਿ ਤੁਸੀਂ ਕੀ ਰੱਖਣਾ ਕੀ ਨਹੀਂ ਰੱਖਣਾ-
ਹਾਂ ਨਹੀਂ ਜੇ ਉਹ ਤਾਂ ਦੇਖੋ ਕੋਈ ਸਾਡੇ ਨੂੰ ਪੈਸਿਆਂ ਵੱਲੋਂ ਤਾਂ ਕੋਈ ਕਮੀ ਨਹੀਂ ਹੈ- ਇਹ ਕਿ ਜਿਹੜੇ ਬੰਦੇ ਆਉਣਗੇ ਉਹਨਾਂ ਨੂੰ ਤਸੱਲੀ ਹੋਣੀ ਚਾਹੀਦੀ ਹਾਂ ਵੀ ਕੁਛ ਖਾਧਾ ਪੀਤਾ- ਬੰਦੇ ਨੂੰ ਕਮੀ ਕੋਈ ਮਹਿਸੂਸ ਨਹੀਂ ਹੋਣੀ ਚਾਹੀਦੀ-
ਨਹੀਂ ਜੀ ਨਹੀਂ ਬੰਦੇ ਨੂੰ ਨਾ ਕਮੀ ਮਹਿਸੂਸ ਨਹੀਂ ਹੋਏਗੀ ਮੈਂ ਤੁਹਾਨੂੰ ਆਪਣੀ ਸੂ- ਚੀ ਦਿਆਂਗੀ ਜਿਹੜੀ ਮੇਰੀ ਸੂਚੀ ਹੈ ਨਾ ਇੰਨਾ ਵਧੀਆ- ਆਪਾਂ ਪ੍ਰੋਗਰਾਮ ਕੀਤਾ ਸੀ ਨਾ ਜਿਹੜਾ ਵੀ ਬੰਦਾ ਆਇਆ ਸੀ ਸਾਡੇ ਇੱਧਰ- ਤਾਰੀਫ਼ ਹੀ ਕਰਕੇ ਗਿਆ ਸੀ ਕਿਹਾ ਕਿ ਭੈਣ ਜੀ ਤੁਹਾਡੇ- ਤੇ ਆਪਾਂ ਪ੍ਰੋਗਰਾਮ ਕਿਧਰੇ ਵੇਖਿਆ ਹੀ ਨੀ ਤੇ ਮੈਂ ਤੇ ਚਾਹੁੰਦੀ ਹਾਂ ਤੁਹਾਡੀ ਵੀ ਹੋਏ-
ਹਾਂ ਉਹ ਤੇ ਹੋ ਨ ਮੈਨੂੰ ਇਹ ਦੱਸੋ ਹਲਵਾਈ ਤੁਹਾਡਾ- ਜਿਹੜਾ ਹਲਵਾਈ ਮੈਂ ਖਾਧਾ ਸੀ ਤੁਹਾਡੇ ਫੰਕਸ਼ਨ ਤੇ ਉਹ ਤੇ ਮੈਨੂੰ ਯਾਦਏ ਸਭ ਕੁੱਛ ਸਹੀ ਬਣਿਆਇਆ ਸੀ- ਤੇ ਮੈਂ ਕਿਹਾ ਉਹ ਹਲਵਾਈ ਕੌਣ ਸੀ ਤੁਹਾਡਾ ਹੈ ਜਾਣਕਾਰ ਹਜੇ ਨੰਬਰ ਨੰਬਰ ਹੈ ਕਿ ਨਹੀਂ-
ਹਾਂਜੀ ਹਾਂਜੀ ਹਲਵਾਈ ਸਾਡਾ ਆਪਣਾ ਹਲਵਾਈ ਹੈਗਾ ਹਰ ਵਾਰੀ ਆਪਾਂ ਉਹਨੂੰ ਹੀ ਬੁਲਾਉਂਦੇ ਹਾਂ ਮੰਨ ਲਓ ਸਾਡੇ ਘਰ ਕਿਸੇ ਦਾ ਵਿਆਹ ਹੈਗਾ ਸਾਡੇ ਘਰ ਕਿਸੇ ਦਾ ਜਨਮ ਦਿਨ ਹੈਗਾ ਆਪਾਂ ਪਾਠ ਕਰਾਇਆ ਆਪਾਂ ਇੱਕੋ ਹੀ ਹਲਵਾਈ ਨੂੰ ਸੱਦਣਾ ਹੈ ਉਹਦਾ ਨੰਬਰ ਹੈਗਾ ਮੇਰੇ ਕੋਲ ਮਤਲਬ ਉਹ ਸਾਡੇ ਘਰ ਦੇ ਨੇੜੇ ਹੀ ਰਹਿੰਦਾ ਬਿਲਕੁਲ ਨਾ ਦੋ ਗਲੀਆਂ ਛੱਡ ਕੇ ਆਪਾਂ ਖੱਬੇ ਮੁੜਨਾ ਫਿਰ ਅੱਗੇ ਜਾ ਕੇ ਕਿ ਆਪਾਂ ਸੱਜੇ ਮੁੜ ਜਾਣਾ ਹੈ ਉੱਥੇ ਹੀ ਰਹਿੰਦਾ ਹੈ ਪਰ ਤੁਸੀਂ ਕਹੋਗੇ ਤੇ ਮੈਂ ਮਿਲਵਾ ਵੀ ਦਵਾਂਗੀ ਨੰਬਰ ਕਹੋਗੇ ਤਾਂ ਮੈਂ ਨੰਬਰ ਵੀ ਦੇ ਦਾਂਗੀ ਤੁਹਾਨੂੰ ਹਾਂਜੀ
ਤੇ ਉਹ ਜਿਵੇਂ ਉਹ ਕੁੱਝ ਨਸ਼ਾ ਨੁਸ਼ਾ ਤਾਂ ਨੀ ਕਰਦਾ ਨਾ
ਨਾ ਨਾ ਭਰਾ ਜੀ ਉਹ ਤੇ ਬਹੁਤ ਵੱਡਾ ਭਗਤ ਹੈ ਉਹ ਕੋਈ ਨਸ਼ ਮੇਰਾ ਬਾਜੀ ਕੁਛ ਨੀ ਕਰਦਾ ਉਹ ਬੜੇ ਸੁੱਚੇ ਤਰੀਕੇ ਨਾਲ ਬਣਾਉਂਦਾ ਸਭ ਕੁਛ-
ਕਿਉਂਕਿ ਆਪਾਂ ਦੇਖੋ ਆਪਾਂ ਸਰਦਾਰ ਹੀ ਹਾਂ ਤੁਸੀਂ ਵੀ ਸਰਦਾਰ ਹੋ ਜਾਵੇਂ ਆਪਾਂ ਨਾ- ਅਹ ਚੀਜ਼ਾਂ ਨੂੰ- ਆਪਾਂ ਕਰਦੇ ਨ ਜਵੇਂ ਨਸ਼ਾ ਕੁਛ ਹੋਏ ਸ਼ਰਾਬ ਸ਼ਰੂਬ ਨਾ ਕੋਈ ਬੰਦਾ ਪੀਓ ਇਹੋ ਜਿਹਾ ਨਹੀਂ ਲੱਗਣੇ ਚਾਹੀਦੇ
ਹਾਂਜੀ ਹਾਂਜੀ ਨਹੀਂ ਮੈਂ ਤੁਹਾਡੀ ਗੱਲ ਸਮਝਦੀ ਆ ਦੇਖੋ ਉਹ ਦੇਖੋ ਧਰਮ ਦਾ ਤੇ ਕੁਛ ਨੀ ਹੁੰਦਾ ਹਰ ਬੰਦਾ ਆਹੀ ਸੋਚਦਾ ਕਿ ਸਾਡੇ ਘਰ ਕੁਛ ਵੀ ਬਣੀਏ ਉਹ ਦੇਖੋ ਸੁੱਚਾ ਬਣੇ ਕਿਉਂਕਿ ਦੇਖੋ। ਓ ਆਪਾਂ ਪਹਿਲੇ ਰੱਬ ਨੂੰ ਵੀ ਭੋਗ ਲਗਾਣਾ ਹੈਨਾ ਫਿਰ ਆਪਾਂ ਖਾਣਾ ਤੇ ਰੱਬ ਨੂੰ। ਭੋਗ ਲਗਾ ਕੇ ਸਭ ਕੁਛ ਸ਼ੁਰੂ ਕਰਨਾ ਚਾਹੀਦਾ ਕਿਉਂਕਿ ਰੱਬ ਦਾ ਆਸ਼ੀਰਵਾਦ ਹੁੰਦਾ ਉਹਦੇ ਚ।
ਤੇ ਫਿਰ ਮੈਂ ਸੋਚ ਰਿਹਾ ਸੀ ਮਟਰ ਪਨੀਰ ਵੀ ਰੱਖ ਹੀ ਲਵਾਂ ਨਾ ਸਬਜ਼ੀ ਚ ਮਟਰ ਪਨੀਰ ਜੇੜਾ ਹੈਗਾ।
ਹਾਂਜੀ ਹਾਂਜੀ ਹੈਗਾ ਸਾਡੀ ਸੂਚੀ ਚ' ਮਟਰ ਪਨੀਰ ਉਹ ਮੈ ਤੁਵਾਨੂੰ ਨਾ ਦੱਸਣਾ ਭੁੱਲ ਗੀ ਸੀਗੀ। ਕਿਉਂਕਿ ਬੜੀ ਚੀਜ਼ਾਂ ਸੀ।
ਨਹੀਂ ਉਹ ਤੇ ਬੰਦਾ ਭੁੱਲ ਜਾਂਦਾ ਨਹੀਂ। ਕੁਛ ਮੈਂ ਵੀ ਤੁਹਾਨੂੰ ਦੱਸਾਂ ਕੁਛ ਤਾਈ ਤੇ ਫੇਰ ਬੰਨੇਗਾ ਨਾ ਪ੍ਰੋਗਰਾਮ। ਤੇ ਮੈਂ ਕਿਹਾ ਮਟਰ ਜੈਵੇ ਮਟਰ ਪਨੀਰ ਤਾਂ ਲੋਕੀ ਖਾਂਦੇ ਇ ਨੇ। ਖੁਸ਼ ਹੋ ਕੇ ਖਾਂਦੇ ਨੇ ਤੇ ਨਾਲੇ ਆਪਣਾ ਤੰਦੂਰ ਵਾਲੇ ਕਿੰਨੇ ਇੱਕ ਇੱਕ ਬਹੁਤੇ ਆ ਦੋ, ਦੋ ਤਿੰਨ ਲਗਵਾ ਦੇਣੇ ਆ ਨਾ।
ਹਾਂ ਹਾਂ ਦੋ ਤਿੰਨ ਲਗਵਾ ਲੋ ਕੋਈ ਦਿੱਕਤ ਪਰੇਸ਼ਾਨੀ ਨੀ ਹੈ।
ਹਾਂ ਕਿਉਂਕਿ ਦੇਖੋ ਇੱਕ ਤਾਂ ਜੇੜਾ ਮਿਸ ਜੇੜਾ ਮਿਸਾ ਹੁੰਦਾ ਇੱਕੋ ਹੁੰਦਾ ਇੱਕ ਜੇੜਾ ਪਲੇਨ ਹੁੰਦਾ ਤਵਾਡਾ। ਹੈਨਾ।
ਰੁਮਾਲੀ ਫੁਲਕਾ ਵੀ ਅੱਜ ਕੱਲ੍ਹ ਬੜਾ ਲੋਕੀ ਪਸੰਦ ਕਰਦੇ ਆਪਾਂ ਰੁਮਾਲੀ ਫੁਲਕਾ ਰੱਖਿਆ ਸੀਗਾ।
ਹਾਂ ਰੁਮਾਲੀ ਫੁਲਕਾ ਵੀ ਰੱਖ ਹੀ ਲਵਾਂਗੇ ਚਲੋ ਵਧੀਆ ਹੈਗਾ ਉਹ ਵੀ। ਤੇ ਆਪਣਾ ਕੀ ਨਾਮ ਏ, ਅਹ ਬਿਸਲੇਰੀ ਦੇ ਕੈਂਪਰ ਜੇੜੇ ਹੁੰਦੇ ਨੇ ਬੋਤਲ ਹੁੰਦੀਆਂ ਨਾ ਪਾਣੀ ਆਲੀਆਂ। ਪਾਣੀ ਵਾਲੀ ਬੋਤਲਾਂ ਤੇ ਯਾ,
ਪਾਣੀ ਆਲੀ ਬੋਤਲਾਂ ਰੱਖ ਅਹ ਮਤਲਬ ਕਿ ਸਰਦੀ ਦਾ ਮੌਸਮ ਹੈ, ਤੇ ਮੈਂ ਕਹਿ ਰਹੀ ਸੀ ਕਿ ਤੁਹਾਨੂੰ ਬੋਤਲਾਂ ਮੰਗਾਣ ਦੀ ਲੋੜ ਨੀ ਹੈ ਗਰਮੀ ਚ ਸਾਨੂੰ ਬੋਤ ਲਾਂ ਦੀ ਲੋੜ ਪੈਂਦੀਆਂ ਨੇ ਅਹ ਸਰਦੀ ਚ ਤੁਸੀਂ ਕੀ ਕਰੋ ਤੁਹਾਡੇ ਘਰ, ਆਪਣੀ ਮੋਟਰ ਲੱਗੀ ਹੋਈ ਹੈ ਤੁਹਾਡਾ ਤਾਜ਼ਾ ਪਾਣੀ ਆਂਦਾ ਇੰਨਾ ਵਧੀਆ ਤੁਸੀਂ ਕੀ ਕਰੋ, ਇੰਨੇ ਵੱਡੇ ਵੱਡੇ ਡਰਮ ਲਿਆਓ ਅੱਜ ਕੱਲ੍ਹ ਤੁਹਾਨੂੰ ਗੁਰੂਦਵਾਰਯੋ ਮਿਲ ਜਾਂਦੇ ਨੇ ਉਹ ਵੱਡੇ ਵੱਡੇ ਡਰਮ ਤੁਸੀਂ, ਭਰ ਲੋ ਪਾਣੀ ਦੇ। ਠੀਕ ਹੈ ਤੇ ਜਗ ਲਿਆਓ ਨਾਲੇ ਉਹ ਤੁਸੀਂ ਸੇਵਾ ਕਰਦੇ ਰਹਨਾ ਨਾਲ ਦੇ ਨਾਲ।
ਹਾਂ ਹਾਂ ਉਹ ਵੀ ਵਧੀਆ।
ਕਿਉਂਕਿ ਤੁਹਾਡੇ ਨਾ ਦੇਖੋ ਪੈਸੇ ਵੀ ਬਚਣਗੇ, ਤੁਸੀਂ ਆਪਣਾ ਇਹ ਨਾ ਸੋਚੋ ਸਿਰਫ ਕਿ ਤੁਸੀਂ ਖਰਚਾ ਹੀ ਕਰਨਾ। ਕਿਉਂਕਿ ਦੇਖੋ ਜੇੜੇ ਰਿਸ਼ਤੇਦਾਰ ਆਏ ਹੁੰਦੇ ਨੇ ਉਹਨਾਂ ਨੂੰ ਵੀ ਦੇਣਾ ਦੇਣਾ ਕਰਨਾ ਹੁੰਦਾ ਹੈ। ਉੱਥੇ ਵੀ ਤੁਹਾਡੇ ਬਹੁਤ ਖਰਚਾ ਹੋਜੇਗਾ।
ਅੱਛਾ ਹਾਂ ਉਹ ਤੇ ਹੈ। ਤੇ ਆਪਾਂ ਆਪਣੇ ਘਰ ਦੇ ਬਾਹਰ ਜੇੜੇ ਸਜਾਵਟ ਦਾ ਸਮਾਨ ਹੁੰਦਾ ਫੁੱਲ ਫੁੱਲ ਲਵਾਉਂਦੇ ਲੋਕੀ ਅੱਜ ਕੱਲ੍ਹ ਸੁੁਨੀਆ ਜੀ। ਉਹ ਮੈਨੂੰ ਦੱਸੋ ਜੇੜਾ ਕਲਰ ਕੁਲਰ ਦਾ ਕੀ ਕਰਨਾ ਆਪਣਾ ਉਹ ਰੱਖੀਏ ਫਿਰ ਕਲਰ ਜੇੜਾ,
ਮੈਂ ਤੇ ਦੇਖੋ ਜੀ ਕੀ ਕਹਿ ਰਹੀ ਸੀਗੀ ਕਿ ਆਪਾਂ ਤੇ ਗੁਲਾਬੀ ਰੰਗ ਦਾ ਰੱਖ, ਰਖਿਆ ਸੀਗਾ ਸਾਰਾ ਕੁਛ। ਤੇ ਬਹੁਤ ਸੋਹਣਾ ਲੱਗ ਰਿਹਾ ਸੀ। ਆਪਾਂ ਪਰਦੇ ਵੀ ਲਵਾਏ ਸੀ। ਠੀਕ ਆ, ਆਪਾਂ ਛੱ ਤਰੀਆਂ ਲਵਾਈ ਸੀਗੀ। ਆਪਾਂ ਫੁੱਲ ਵੀ ਲਗਵਾਏ ਸੀਗੇ ਤੇ ਜੇੜਾ ਅਹ ਐਂ ਪ੍ਰਿੰਸ ਹੁੰਦੀ ਹੈ। ਉਹਦੇ ਤੇ ਆਪਾਂ ਕੀ ਕੀਤਾ ਸੀਗਾ, ਆਪਾਂ ਲਾਲ ਕਲਰ ਦਾ ਮੈਟ ਬਛਾ ਲਿਆ ਸੀਗਾ ਠੀਕ ਹੈ ਆਪਾਂ ਚਦਰਾਂ ਵੀ ਲਵਾ ਲਈ ਸੀ ਤੇ ਪਰਦੇ ਵੀ ਲਵਾਏ ਸੀ। ਬਹੁਤ ਐਡੀ ਸੋਹਣੀ ਡੈਕੋਰੇਸ਼ਨ ਮਤਲਬ ਸਜਾਵਟ, ਜੇੜੀ ਹੈਗੀ ਸਾਡਾ ਇੱਕ ਬੰਦਾ ਉਹ ਕਰਕੇ ਕੇ ਗਿਆ ਸੀ। ਉਹ ਸਜਾਵਟ ਵਾਲਾ ਬੰਦਾ ਵੀ ਸਾਡਾ ਆਪਣਾ ਹੀ ਹੈਗਾ ਜੀ ਇੱਧਰ ਹੀ ਰਹਿੰਦਾ ਸਾਡੇ ਨੇੜੇ ਤੁਹਾਨੂੰ ਨੰਬਰ ਦੇ ਦਾਂਗੀ ਉਹਦਾ ਵੀ
ਹਾਂ, ਮੈਂ ਦੇਖਿਆ ਸੀ‌। ਤੁਹਾਡੇ ਫੰਕਸ਼ਨ ਤੇ ਵਧੀਆ ਲੱਗ ਰਹੇ ਤਾਂ ਹੀ ਮੈਂ ਤੁਹਾਡੇ ਕੋਲੋਂ ਪੁੱਛ ਰਿਹਾ। ਦੇਖੋ! ਅੱਛਾ, ਫਿਰ ਮੈਂ ਨਾ ਇੱਕ ਹੋਰ ਗੱਲ ਪੁੱਛਣੀ ਸੀ। ਜਿਵੇਂ- ਆ ਜੇੜੀ ਚੁਨੀਆਂ ਹੁੰਦੀਆਂ ਨੇ ਇੱਕ ਦੋ ਦਿਨ ਪਹਿਲੇ ਲਾ ਕੇ ਜਾਏਗਾ ਨਾ
ਹਾਂਜੀ, ਜਿਵੇਂ- ਤੁਹਾਡਾ ਪ੍ਰੋਗਰਾਮ ਮੰਨ ਲਓ ਅਹ! ਤੁਸੀਂ ਮੰਨਲੋ ਕਿ ਤੁਸੀਂ ਅੱਜ ਪ੍ਰੋਗਰਾਮ ਕਰਾਨਾ ਹੈ ਠੀਕ ਠੀਕ ਹੈ ਤੇ ਫਿਰ ਜਿਵੇਂ ਅੱਜ ਪਾਠ ਹੈ। ਤੁਹਾਡੇ ਘਰ ਪੂਰਾ ਤੇ ਫੇਰ ਉਹ ਤੁਹਾਨੂੰ ਤਿੰਨ ਦਿਨ ਪਹਿਲਾਂ ਉਹਨੂੰ ਬੁੱਕ ਕਰਨਾ ਪਏਗਾ ਤਾਂ ਹੀ ਉਹ ਆਏ ਕਿਉਂਕਿ ਉਹਦੇ ਕੋਲ ਨਾ ਹੋਰ ਵੀ ਦੇਖੋ ਬਹੁਤ ਹੁੰਦਾ ਹੈ। ਕੰਮ ਤੇ ਫਿਰ ਤੁਹਾਨੂੰ ਪਹਿਲੇ ਹੀ ਉਹਨੂੰ ਬੁੱਕ ਕਰਨਾ ਪਏਗਾ।
ਤੇ ਫੇਰ ਆਪਾਂ ਕਰੋਕਰੀ ਚ ਕੀ ਰੱਖੀਏ, ਡਿਸਪੋਜਲ ਤੇ ਨਾ ਰੱਖੀਏ। ਜਿਵੇਂ- ਉਹ ਕਲਾਕਾਂ ਚ
ਨਹੀਂ, ਨਹੀਂ, ਦੇਖੋ ਜੀ। ਡਿਸਪੋਜਲ ਤੇ ਚੰਗਾ ਵੀ ਨਹੀਂ ਲੱਗਦਾ, ਤੁਸੀਂ ਤਿੰਨ ਸੌ ਬੰਦਾ ਸੱਦਿਆ
ਉਹੀ ਤੇ ਫੇਰ ਉਹ ਐਵੇਂ- ਭੰਡਾਰਾ ਲੱਗੇਗਾ ਜਿਵੇਂ - ਭੰਡਾਰਾ ਕਰਜ਼ ਹੋਈਏ
ਨਾ ਜੀ ਤੁਸੀਂ ਤੇ ਮੈਂ ਕਹਿ ਰਹੀ ਆ। ਸਟੀਲ ਦੀ ਪਲੇਟਾਂ ਮੰਗਵਾ ਲਿਓ। ਗੁਰਦੁਆਰੇ ਹੋ ਮਿਲ ਜਾਏਗੀ ਨਹੀਂ ਤੇ ਤੁਸੀਂ ਬਾਹਰੋਂ ਅੱਜ ਕੱਲ ਹੋਟਲ, ਉੂਟਲ ਵਾਲੇ ਵੀ ਤੁਹਾਨੂੰ ਨਾ ਕਿਰਾਏ ਤੇ ਦੇ ਦਿੰਦੇ ਨੇ। ਉੱਥੋਂ ਵੀ ਲੈ ਸਕਦੇ ਹੋ।
ਹਾਂ, ਹਾਂ ਉਹ ਕਛ ਦੀ ਜਿਹੜੀ ਆਉਂਦੀ ਆਮ ਅੱਜ, ਅੱਜ ਕੱਲ੍ਹ।
ਹਾਂਜੀ, ਹਾਂਜੀ ਉਹ ਚਿੱਟੀ-ਚਿੱਟੀ ਕੱਚ ਦੀ ਪਲੇਟਾਂ ਹੁੰਦੀਆਂ ਨੇ ਵਿੱਚ ਫੁੱਲ ਵੀ ਬੰਨੇ ਹੁੰਦੇ ਨੇ।
ਪੱਠੇ ਚ ਫਿਰ ਉਹ ਗੁਲਾਬ-ਜਾਮੁਨ ਰੱਖੀਏ ਤੇ ਨਾਲੇ ਜਲੇਬੀ ਵਗੈਰਾ ਵੀ ਚਲਾ ਹੀ ਦਿੰਦੇ ਹਾਂ।
ਹਾਂ--ਗ ਗਜਰੇਲਾ ਵੀ ਰੱਖ ਸਕਦੇ ਹੋ। ਵੈਸੇ ਤੁਹਨੂੰ ਪਤਾ ਸਰਦੀਆਂ ਚ ਲੋਕ ਗਜਰੇਲਾ ਬੜਾ ਪਸੰਦ ਕਰਦੇ ਨੇ।
ਕੜਾਹ ਰੱਖ ਦਿੰਨ ਆ, ਉਹਦਾ ਮੂੰਗੀ, ਮੂੰਗ ਦੀ ਦਾਲ ਵਾਲਾ।
ਕੜਾਹ ਤੇ ਦੇਖੋ ਤੁਸੀਂ ਆਟੇ ਦਾ ਉਹ ਦੋਗੇ ਜਦੋਂ ਕੀ ਕਹਿੰਦੇ-ਤੁਸੀਂ ਪਾਠ ਕਰਾਓਗੇ। ਅੱਛਾ, ਅੱਛਾ ਹਾਂ। ਹਲਵਾ ਤੁਸੀਂ ਮੈਂ ਕੀ ਕਹਿ ਰਹੀਆ ਨਾ ਭਾਜੀ ਤੁਹਾਨੂੰ। ਤੁਸੀਂ ਮੰਨ ਨ ਰਹੇ ਮੇਰੀ ਗੱਲ ਤੁਸੀਂ ਕੀ ਕਰੋ ਗੁਲਾਬ ਜਾਮੁਨ ਰੱਖ ਲਓ। ਠੀਕ ਆ, ਤੇ ਤੁਸੀਂ ਨਾਲ ਸਰਦੀਆਂ ਚ ਥੋੜ੍ਹੀ ਜਹੀ ਖੀਰ ਰੱਖ ਲੋ, ਔਰ ਫਿਰ ਨਾ ਤੁਸੀਂ ਹਾਂ ਸਰਦੀਆਂ ਚ ਬਹੁਤ ਲੋਕ ਕੀ ਪਸੰਦ ਕਰਦੇ ਨੇ ਇਹ ਚੀਜ਼ਾਂ।
ਹਾਂ ਸਰਦੀਆਂ ਚ ਨਾ ਖਾਣ ਦੇ ਹੁੰਦੀ ਹੈ। ਤੇ ਤੁਸੀਂ ਰੱਖਿਆ ਸੀ। ਮਿੱਠੇ ਚ ਆਹੀ ਰੱਖਿਆ ਸੀ। ਮਿੱਠੇ ਚ
ਹਾਂ, ਆਪਾਂ ਵੀ ਸਹ ਕੀਤਾ ਸੀਗਾ ਨਾ ਜਦੋਂ ਆਪਾਂ ਗਜਰੇਲਾ ਰੱਖ ਲਿਆ ਸੀਗਾ। ਠੀਕ ਹੈ, ਆਪਾਂ ਖੀਰ ਰੱਖੀ ਸੀ। ਗੁਲਾਬ ਜਾਮੁਨ ਰੱਖੇ ਸੀਗੇ ਤੇ ਲੋਕਾਂ ਨੇ ਬੜਾ ਪਸੰਦ ਕੀਤਾ ਸੀ।
ਹਮ! ਤੇ ਮੈਂ ਤੇ ਆਹੀ ਸੋਚ ਫਿਰ ਮੈਂ ਕਿਹਾ- ਮੈਂ ਤੁਹਾਡੇ ਕੋਲੋਂ ਹੀ ਲਵਾਂ ਨਾ! ਸਲਾਦ ਜਿਹੜੀ ਲੈਣੀ ਹੈ। ਮਿੱਠੇ ਰੋਟੀ ਦਾ ਪੀਲੀ ਕਿਉਂਕਿ ਮੇਰੀ ਜਿਹੜੀ ਘਰ ਵਾਲੀ ਨਾ ਉਹ ਵੀ ਕਹਿ ਰਹੀ ਸੀ। ਕਹਿ ਰਹੀ, ਉਹਨਾਂ ਤੋਂ ਪੁੱਛੋ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੀਤਾ ਸੀ ਨਾ ਫੰਕਸ਼ਨ ਤੇ ਉਹਨਾਂ ਕੋਈ ਪੁੱਛਣਾ ਚਾਹੀਦਾ। ਕਿਉਂਕਿ ਆਪਾਂ ਦੇਖੋ ਪਹਿਲੀ ਵਾਰੀ ਕਰ ਰਹੇ ਹਾਂ।
ਹਮ
ਤੇ ਤਾਂ ਕਿ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਕੋਈ ਚੀਜ਼ ਦੀ ਕਮੀ ਨਾ ਰਹੇ ਤੇ ਮੈਂ ਕਿਹਾ ਚੱਲ ਫਿਰ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਣਾ ਵਾ ਉਹ ਤੇ ਗਈ ਹੋਈ ਆਪਣੇ ਜਿਹੜਾ ਸਹੁਰੇ ਗਈ ਹੋਈ ਮੈਂ ਕਿਹਾ ਆਪਣੇ ਘਰ ਗਈ ਦੀ ਤੇ ਮੈਂ ਲੈਣ ਜਾਣਾ ਸੀ ਤੇ ਉਹ ਕਹਿੰਦੀ ਮੈਨੂੰ ਪੁੱਛ ਹੀ ਆਉਣਾ ਫਿਰ ਮੈਂ ਤੇ ਆਪਣੇ ਘਰਦਿਆਂ ਨੂੰ ਵੀ ਦੱਸਣਾ ਨਾ ਕੀ ਕੀ ਬਣਵਾਣਾ
ਕੋਈ ਨਹੀਂ ਜੀ ਕੋਈ ਨਹੀਂ ਤੁਸੀਂ ਮੇਰੇ ਤੋਂ ਪੁੱਛ ਲੈ ਮੈਂ ਤੁਹਾਨੂੰ ਸੂਚੀ ਭੇਜ ਦਾਂਗੀ ਠੀਕ ਆ ਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਠੀਕ ਹੈ ਚਲੋ ਤੇ ਇੱਕ ਵਾਰੀ ਮੈਂ ਹੋਰ ਫੋਨ ਕਰਾਂਗਾ ਫੇਰ ਤੁਹਾਨੂੰ ਨਾ ਪੁੱਛਣ ਵਾਸਤੇ ਦੁਬਾਰਾ
ਠੀਕ ਆ ਜੀ ਠੀਕ ਆ
ਠੀਕ ਐ ਜੀ, ਸਤਿ ਸ੍ਰੀ ਕਾਲ ਜੀ।
ਪਾਗ